ਹੈਲੋ-
ਹਾਂਜੀ ਸਤਿ ਸ਼੍ਰੀ ਅਕਾਲ ਜੀ-
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਕਰ ਰਹੇ।
ਬਸ ਬੈਠੇ। ਕੀ ਕਰ
ਖਾਣਾ ਖੁਣਾ ਬਣਾ ਲਿਆ ਮੈਂ ਕਿਆ
ਬਸ ਹੁਣ ਰਾਤੀ ਬਣਾਵਾਂਗੇ ਖਾਣਾ ਦੁਪਹਿਰ ਦਾ ਨਿਪਟਿਆ ਸ਼ਾਮੀ ਚਾਹ ਚੂ ਪੀਤੀ ਏ
ਹੋਰ ਹੁਣ ਰਾਤੀ ਸੋਚਾਂਗੇ ਕੀ ਬਣਾਉਣਾ-
ਤੁਸੀ ਹੁਣ ਦਾ ਬਣਾ ਲਿਆ।
ਹਾਂ ਬਸ ਹਨ ਬਣਾਉਣ ਲੱਗੇ ਸੀ। ਮੈ ਚਲ ਥੋੜੀ ਦੇਰ ਤੱਕ ਬਣਾਉਦੀ ਆ ਇਕ ਪਾਸੇ ਫੁਲਕੇ ਬਣਾ ਲਾਂ ਪਾ- ਭਿੰਡੀਆਂ ਹੀ ਬਣਾਣੀਆਂ ਨੇ ਮੈ ਕਿਹਾ ਚਲੋ ਥੋੜਾ ਟਾਈਮ ਲੱਗਣਾ।
ਭਿੰਡੀਆਂ ਕਟੀਆਂ ਹੋਣ ਤੇ ਫਿਰ ਤੇ ਟਾਈਮ ਨਹੀ ਲੱਗਦਾ।
ਹਾਂਜੀ- ਹਾਂਜੀ-
ਸੀ
ਹਾਂਜੀ
ਨਹੀਂ ਕਿਹਾ ਅੱਜ ਥੋੜਾ ਅਸੀਂ ਵੀ ਬਿਜੀ ਸੀਗੇ
ਅੱਛਾ।
ਸਤ ਸ਼ੀਦ ਉਹ ਨੇ ਥੋੜਾ ਕੰਮ ਖ਼ਰਾਬ ਕੀਤਾ ਵਾ ਐਨ ਹਾਂਜੀ ਹਾਂਜੀ ਅ ਵੈਦਰ ਨੇ ਥੋੜਾ ਕੰਮ ਖਰਾਬ ਕੀਤ ਜ਼ਾਰ ਗਰਮੀ ਇਨੀ ਹੈ ਕੁਛ ਵੈਦਰ ਨੇ ਕੰਮ ਖ਼ਰਾਬ ਕੀਤਾ ਗਰਮੀ ਬਹੁਤ
ਹਾਂਜੀ।
ਗਰਮੀ ਨੇ ਤਾਂ ਬੜਾ ਬੁਰਾ ਹਾਲ ਕੀਤਾ
ਹਮ -ਹਮ ਸੀ
ਹੋਰ ਸੁਣਾਓ
ਹਮ ਪਤਾ ਹੋਰ ਭਾਜੀ ਆਦੇ ਨੇ
ਹਾਂਜੀ ਹਾਂ ਬਸ ਆਣ ਵਾਲੇ ਈ ਏ ਥੋੜੀ ਲੇਟ ਆਂਦੇ ਨੇ।
ਅੱਛਾ- ਅੱਛਾ
ਹੋਰ ਲੇਟ ਆਉਂਦੇਿਆ ਥੋੜਾ
ਬੱਚੇ ਵੱਡੇ ਉਹ ਨ ਵੱਡੇ ਨਾ
ਹਾਂ ਵੱਡੇ ਨੇ ਬੱਚੇ
ਅੱਛਾ ਵਿਆਹੀ ਦੇ ਲ ਠੀਕ ਹੈ ਠੀਕ ਹੈ
ਅੱਗੋਂ ਪਲੋਤਰੇ ਵੀ ਨੇ ਦੋ ਬੜਾ ਤੰਗ ਕਰਦੇ ਨੇ ਪਲਤਰੇ
ਠੀਕ ਹੈ
ਹਾਂ
ਫ ਤਾਂ ਰੋਨਾ ਲੱ ਰਹਦੀਡ ਹਮ ਬੱਚਿਆਂ ਬਾਈ ਹੋਦਾ ਤੇ
ਹਾਂ ਬੱਚਿਆਂ ਨਾਲ ਰੋਣਾਗੇ ਬੱਚਿਆਂ ਦੀਆਂ ਛੁੱਟੀਆਂ ਕਈਦੀਆਂ ਦਿਮਾਗ ਖਾਂਦੇ ਨੇ
ਹਮ
ਉਹ ਹਾਂ ਇਹਨਾਂ ਨੂੰ ਵੇਖ ਕੇ ਬਚਪਨ ਆਪਣਾ ਯਾਦ ਆ ਜਾਂਦਾ ਸ਼ਰਾਰਤੀ ਬੱਚੇ ਸਾਡੇ ਅਦਰ ਵੀ ਕਿ ਉਹਨਾਂ ਦੇ ਮਾਂ ਪਿਓ ਦਾ ਬਚਪਨ ਯਾਦ ਆ ਜਾਂਦਾ ਪਿਓ ਤੇ ਹੀ ਨੇ ਸ਼ਰਾਰਤੀ ਬੱਚੇ ਸਾਡੇ
ਹਾਂਜੀ- ਹਾਂਜੀ
ਹੋਰ ਬੜੇ ਡਾਡੇ ਨੇ ਪਰ ਸਾਡੇ ਬੱਚੇ ਇੰਨੇ ਡਾਡੇ ਨਹੀਂ ਸੀ ਜਿ ਆ ਹੁਣ ਵੀ ਅੱਜ ਕੱਲ੍ਹ ਦੀ ਜਨਰੇਸ਼ਨ ਛ
ਅੱਜ ਕੱਲ੍ਹ ਦੇ ਬੱਚੇ ਕੰਪਿਊਟਰ ਹੈ ਬਹੁਤ ਫੇਰ ਮਤਲਬ
ਹਾਂਜੀ
ਸਾਡੇ ਮਾਂ ਪਿਤਾ ਸਾਨੂੰ ਸਮਝਾਉਂਦੇ ਸੀ ਦੋ- ਦੋ ਦਿਨ ਬਾਅਦ ਜਾ ਕੇ ਸਮਝ ਲੱਗੀ ਕੀ ਆਹ ਗੱਲ ਏਦਾਂ ਅ।
ਫੋਨ ਲੈ ਗ ਤੇ ਆਪਣੇ ਆਪ ਤੇ ਗੇਮਾਂ ਡਾਊਨਲੋਡ ਕਰ ਲਏਗਾ ਹਰ ਚੀਜ਼ ਡਾਊਨਲੋਡ ਕਰ ਲਏਗਾ ਹੋਰ ਤੇ ਹੋਰ ਅਗਲਾ ਮ ਮੀਸ਼ੋ ਤੋਂ ਓਡਰ ਕਰ ਦਿੰਦਾ ਚੀਜ਼ਾਂ
ਅੱਛਾ।
ਔਡਰ ਕਰਕੇ ਆਪਣੀ ਪਸੰਦ ਦੀਆਂ ਚੀਜ਼ਾਂ ਮੰਗਵਾ ਲਏਗਾ ਕਦੀ ਕੁਛ ਕਦੀ ਕੁਛ
ਹਮ ਹ
ਹੋਰ
ਹਮ ਬੀਤਿਆ ਟਾਈਮ ਨ ਨਹੀ ਵਾਪਸ ਆਉਂਦਾ
ਸਾਨੂੰ ਨੀ ਅਜੇ ਮੈਨੂੰ ਨੀ ਕਰਨੀ ਆਉਂਦੀ
ਹਾਂ ਮੈਂ ਆਗਾ ਵੀ ਆਪਣੇ ਕੋਈ ਕੰਮ ਹੋਏਗਾ ਨਾ ਮੈਂਡੇਰੇ ਕੋਲੋਂ ਪੁੱਛਾਂਗੀ
ਹਾਂ
ਇਹ ਪਤਾ ਕਿੱਦਾਂ ਕਰਨਾ
ਤੇ ਉਹ ਐ, ਫਟਾ-ਫਟ ਕਰੇਗਾ। ਔਰ ਕਿੰਨੇ ਵਾਰੀ ਤੇ ਅਸੀਂ ਆਰਡਰ ਤੇ ਕੈਂਸਲ ਕਰਨੇ ਆਂ। ਉਹ ਕੀ ਕੁਛ ਮੰਗਗਾ ਦੇਦੇ ਬੋਤ ਆਉਣ ਘੜੀਆਂ ਦਾ ਸ਼ੌਕ ਘੜੀਆਂ ਮੰਗਵਾਏਗਾ ਹੁਣ ਪਤਾ ਕਿਹੜੀ ਹੈ ਨੋਂ ਪਤਾ ਨੀ ਕਿਹੜੀ ਕੋਈ ਗੇਮ ਹੈਗੀ ਉਹ ਮੰਗਵਾਏ ਸੋ ਔਨਲਾਈਨ
ਅੱਛਾ
ਤੇ ਸਗੋਂ ਚੱਲੇ ਘਰ ਔਡਰ ਆਹਂਦੇ ਸਨ ਤਾਂ ਪਤਾ ਲੱਗਦਾ ਵੀ ਇਹਨੇ ਤੇ ਔਡਰ ਕੀਤਾ ਸੀ ਹੁਣ ਫੇਰ ਅਸੀਂ ਚੈੱਕ ਕਰਦੇ ਰਹਨੇ ਆ ਫੋਨ ਬਈ ਇਨੇ ਕੁਛ ਔਡਰ ਤੇ ਨੀ ਕੀਤਾ ਦਾ। ਫੇਰ ਦੋਂ ਚੋਰੀ ਨਾ ਅਂ ਕੈਂਸਲ ਕਰ ਦਿੰਦੇ ਹਾਂ ਇੱਕ ਵਾਰੀ ਤੇ ਐਸਾ ਹੈ ਕਿ ਜਿਹੜਾ ਡਿਲੀਵਰੀ ਬੋਆਏ ਵੀ ਬਚਾਰਾ ਪਰੇਸ਼ਾਨ ਹੋ ਗਿਆ ਕਹਿੰਦਾ ਕਿਤੇ ਔਡਰ ਆਪ ਕੈਂਸਲ ਕਰਦੇ ਸਾਨੂੰ ਪਤਾ ਹੀ ਨੀ ਲੱਗਦਾ ਬੱਚਾ ਕਿਹੜੇ ਔਡਰ ਕਰ ਦਿੰਦਾ ਤੇ ਕਿੰਨੀਆਂ ਚੀਜ਼ਾਂ ਨਾਲ ਲਾਂਗੇ ਅਸੀਂ ਹਜ਼ਾਰ ਰੁਪਏ ਦੀ ਘੜੀ ਮੰਗਵਾ ਲਈ ਨਲਾਈਨ ਘੜੀਆਂ ਦਾ ਬੜਾ ਸ਼ੁ ਯਕੀਨ ਇੱਕਤੇ ਘੜੀਆਂ ਮੈਂ ਮੈਂ ਵੀ ਕਿਤੇ ਜਾਵਾਂਗੀ ਦਾਦੀ ਕਦੀ ਲੈ ਗਿਆ ਨਾ ਮੇਰੇ ਵਾਸਤੇ ਹਾਂ ਚਾਚੂ ਕੋਲ ਮੰਗਵਾਏ ਸ ਆਪਣੇ ਕੋਲ ਤੋਂ ਦੁਬਈ ਤੋਂ ਉੱਥੋਂ ਵੀ ਘੜੀ ਮੰਗਵਾਈ ਸ ਘੜੀਆਂ ਤੇ ਚਾਰ ਪੰਜ ਰੱਖੀਆਂ ਹੋਈਆਂ ਜਿਸ ਸੈਕਿੰਡ ਕਲਾਸ ਚ ਆਹ ਓ ਇੰਨਾ ਸ਼ੌਕੀਨ ਏ ਘੜੀਆਂ ਦਾ। ਪਿੱਛੇ ਮੈਂ ਜੰਮੂ ਗਈ ਸਾਂ ਤਾਂ ਵੀ ਕਹਿੰਦਾ ਮੈਨੂੰ ਫੋਨ ਕਰਦਾ ਦਾਦੀ ਮੇਰੀ ਘੜੀ ਲੈ ਕੇ ਆਉਣਾ ਮੈਂ ਚੱਲ ਕੋਈ ਨੀ ਲੈ ਗਿਆਾਂ ਫੇਰ ਮੈਂ ਉੱਥੋਂ ਘੜੀ ਲੈ ਗਿਆ
ਹੂੰ, ਹੂੰ-ਹੂੰ
ਇਨਾਮ
ਮੰਮੀ ਬੇਟਾ ਫੋਜ਼ ਆ ਮ ਫਾਈਨਾ ਮਤਬ
ਅੱਛਾ
ਦਾਂ ਨੀ ਔਡਰ ਕਰਦਾ ਮੈ ਤਾਂ ਪੈਂਦੀ ਰਹਿੰਦੀ
ਫ਼ਰਕ ਪੈ ਗਿਆ ਏਦਾਂ ਆੰਟਨ ਹੈ ਨਾ ਥੋੜਾ ਤੇ ਹੁਣ ਇੰਨਾ ਨੀ ਕਰਦਾ ਹੈ ਕਹਿੰਦੇ ਪਹਿਲੇ ਤੇ ਬੜਾ ਹੀ ਕੁਛ ਕਰਦਾ ਸੀਗਾ ਉਡ ਰਿਹਾ ਕਰ ਉਹ ਕਰ ਦਿਹਾੜੀ ਦੇ ਤਿੰਨ ਤਿੰਨ ਔਡਰ ਅਸੀਂ ਕੈਂਸਲ ਕਰਦੇ ਸਾਂ ਐਦੇ।
ਹਮ
ਹਮ
ਹਾਂ ਠੀ ਸਾਡੇਹੀ ਕਹਿੰਦੀ ਮੈਂ ਕਿਹਾ ਸਾਡੇ ਵੀ ਸਾਡੇ ਮ ਨੀਆਂ ਖੇ ਲ ਹੀ ਆ
ਹੋਰ ਹੁਣ ਗਿਆ ਤਾਂ ਸਗੋਂ ਫਰੈਂਡਸ ਆਏ ਬੁਲਾਨ ਚਰਾ ਖੇਲੀਏ ਹੁਣ ਕ੍ਰਿਕਟ ਖੇਲਣ ਗਿਆ ਉਹਨਾਂ ਨਾਲ ਪਿੱਛੇ ਸਾਡੇ ਇੱਥੇ ਪਲਾਟ ਹੈਗੇ ਨੇ ਨਾ ਖਾਲੀ ਤੇ ਉੱਧਰ ਗਿਆ ਹੁਣ ਫ ਫ ਖੇਣ ਮੈਂ ਚਲ ਥੋੜ੍ਹੀ ਦੇਰ ਖੇਲਣਾ ਵੀ ਚਾਹੀਦਾ ਬੱਚਿਆਂ ਨੂੰ ਅੱਜ ਕੱਲ੍ਹ ਤੇ ਕਿਤੇ ਬੱਚਿਆਂ ਨੂੰ ਬਾਹਰ ਨੀ ਨਾ ਜਾਣ ਦਿੰਦੇ ਲੜਦੇ ਨ ਆ ਤੇ ਬੱਚਿਆਂ ਨੂੰ ਤੇ ਫੇਰ ਉਹ
ਵੀ ਨੀ ਆ ਬਾਹਰ ਕੱਢਣ ਦਾ ਬੱਚਿਆਂ ਨੂੰ ਤੁਹਾਡੇ ਤੇ ਆਪੇ ਰੋਡ ਚਲਦੈ ਮੈਂ ਤੇ ਬਿਲਕੁਲ ਈ ਉਹੀ ਦੁੱਖ ਵੀ ਆਉਂਦਾ ਕਿ ਬੱਚਿਆਂ ਦਾ ਬਚਪਨ ਅਸੀਂ ਅੰਦਰ ਕੱਢਦੇ ਪਏ ਹਾਂ ਪਰ ਇਹਨਾਂ ਦੀ ਭਲਾਈ ਵੀ ਹੈ ਇਹਦੇ ਵਿੱਚ
ਇਹ ਤੇ ਹੈ ਹੀ ਸਾਡੇ ਚਲੋ ਅੰਦਰ ਗਲੀ ਪੈ ਜਾਂਦੇ ਗਲੀ ਦੇ ਨਾਲ ਸਲਾ ਟੈਕਾ ਕਰ ਲੀ ਉੱਥੇ ਖੇਲ ਲੈਂਦੇ ਨੇ ਬੱਚੇ
ਹ ਸਾਡੇ ਰੋਡ ਚੱਲਦਾ ਨਾ ਮੈਂ ਤੇ ਬਿਲਕੁਲ ਹੀ ਨੀ ਕੱਢਦੀ ਬਾਹਰ
ਠੀਕ ਹੈ। ਅਸੀਂ ਮੈਂ ਕੀ ਨਾ ਲਈਦਾ ਸਾਡੇ ਬੱਚੇ ਵੀ ਗਲੀਆਂ ਚ ਖੇਡਦੇ ਰਹਿੰਦੇ ਤਾਂ ਪਤਾ ਈ ਨੀ ਕਿੱਥੇ ਗਏ ਨਹੀ ਗਏ।
ਤਾਂ ਉਦੋਂ ਨਾ ਟਾਈਮ ਵੀ ਹੀ ਵਧੀਆ ਸੀਗਾ ਤੇ ਮਤਲਬ ਜ ਅਸ ਦਿਲ ਨਾਲ ਟਰੱਸਟ ਵੀ
ਟਰਸਟ ਹੁਣ ਤੇ ਪਹਿਲੇ ਕਿਹਾ ਸੀ ਕਿ ਮਹੱਲੇ ਵਾਲੇ ਵੀ ਨਾ ਇੱਕ ਫੈਮਿਲੀ ਟਾਈਪ ਹੁੰਦੇ ਸੀ ਅੱਜ ਕੱਲ ਤੇ ਮੇ ਦੇ ਵਾਲੇ ਵੀ ਸਭ ਤੋਂ ਜਿਆਦਾ ਤੇ ਦੁਸ਼ਮਣੀ ਉਹੀ ਪਾਲੈਦੇ ਨੇ ਮਹੱਲੇ ਵਾਲੇ ਮਹੱਲੇ ਵਾਲੇ ਸਿਰ ਤੇਵੀ ਕੀ ਬੱਚੇ ਜਿਨ ਕੋਈ ਛੱਡੇ
ਹਮ ਨਾਠ ਆਪਣਾ ਬੱਚਾ ਆਪਣਾ ਹੀ ਹੈ ਅੱਜਕੱਲ ਨਹੀ ਤੇ ਪਹਿਲੇ ਹੁੰਦੇ ਸੀ ਕਿ ਨਹੀਂ ਜੇ ਤੁਹਾਡਾ ਬੱਚਾ ਤੇ ਤੁਡਾ ਬੱਚਾ ਵੀ
ਸੇਮ ਆ ਇਹ ਨਾ ਬ ਬੰਦਾ ਕੋਈ ਗੁੱਸਾ ਵੀ ਨਹੀ ਸੀ ਕਰਦਾ ਬਈ ਚਲੋ ਡਾਂਟ ਤ ਕਿਸੇ ਨੇ ਤੇ ਕੋਈ ਨੀ ਅਜ ਕਲ ਗੁੱਸਾ ਵੀ ਝੱਡ ਲਾ ਲੈਂਦੇ ਹਾਂ। ਘਰ ਦਾਈ ਕਿਉਂ ਡਾਂਟ ਤਾਂ ਬੰਦਾ ਗੁੱਸਾ ਲਾ ਲੈਂਦਾ ਕਿਉ ਡਾਂਟਿਆ ਮੇਰੇ ਬੱਚੇ ਨੂੰ
ਦੇਖੋ, ਜਿੱਥੇ ਪਿਆਰ ਕਰਨਾ ਬੱਚੇ ਨੂੰ ਉੱਥੇ ਡੰਟਣਾ ਵੀ ਹੈ। ਤੀਨ ਬਸ ਵਧੀਆ ਸਾਡੇ ਵਾਰੀ ਖੋ-ਖੋ ਖੇਲ ਲੋ। ਸਟਪੂ ਖੇਣਲੋ, ਗੀਟੇ ਖੇਣਲੋ, ਬਾਂਟੇ ਖੇਣ ਲੋ ਨਾ ਅੱਜ-ਕੱਲ ਨੀ ਪਤਾ।
ਗੀਟੇ ਗੀ ਨੇ ਗੀਟੇ। ਬੰਦਾ ਅੰਦਰ ਬਹਿ ਕੇ ਖੇਲ ਲੈਂਦਾ ਸੀ। ਵਿਹੜਾ ਖੁੱਲਾ ਹੋਣਾ ਉਥੇ ਓਵੀ ਪਾ ਲੈਣਾ- ਆਹ ਗਲੀਆਂ ਵਿਚ ਰਾਤੀ-ਰਾਤੀ ਦਾਸ-ਦਾਸ ਵਵੇ ਤੇ ਤਕ ਖੋ- ਖੋ ਖੇਡਦੇ ਰਹਿਦੇ ਸਾ।
ਹੂੰ ਹੋਰ ਸਹੀ ਗੱਲ ਐ ਆਪਾਂ ਖੁਦ ਦੱਸ-ਦੱਸ ਗਿਆਰਾਂ- ਗਿਆਰਾਂ ਵਜੇ ਤੱਕ- ਓਦੋ ਖੇਡਦੇ ਰਏ ਆ ਲਾਈਟ ਚੱਲ ਜਾਣੀ ਸਾਰਿਆਂ ਨੇ ਆਪਣੇ ਦਰਵਾਜ਼ਿਆਂ ਜਾ ਕੇ ਬਹਿ ਜਾਣਾ।
ਅੱਜ-ਕੱਲ੍ਹ ਇੰਨੀ ਦੇਰ ਬੱਚਿਆਂ ਨੂੰ ਬਾਹਰ ਛੱਡਣ ਦਾ ਟਾਈਮ ਈ ਨੀ ਹੈ, ਮਾਹੌਲ ਨੀ ਹੈਗਾ।
ਅੱਜਕੱਲ੍ਹ ਤੇ ਆਪਣੇ ਬਾਹਰ ਬੈਠਣ ਦਾ ਵੀ ਨੀ, ਜਮਾਨਾ ਹੈਗਾ।
ਹੁਣ ਅਸੀਂ ਵੀ ਹੁਣ ਗਏ ਆ ਨਾ ਖੇਲਣ ਤੇ ਥੋੜ੍ਹੀ ਦੇਰ ਬਾਅਦ ਜਾ ਕੇ ਵੇਖਾ ਆਨਾ ਜਾ ਕੇ ਕਿੱਥੇ ਖੇਡ ਰਿਹਾ ਫੇਰ ਜਿਆਦਾ ਟਾਈਮ ਹੋਏਗਾ ਫ਼ਿਰ ਬੁਲਾ ਲੈ ਆਾ ਘਰ ਬਾਈ ਆ ਜਾ ਹੁਣ। ਬੜਾ ਟਾਈਮ ਹੋ ਗਿਆ। ਨਾਲੇ ਉਹ ਵੀ ਆਪਣੇ ਜਿਨਾ ਬੱਚੇ ਚਨਲ ਜਾਂਦਾ ਨਾ ਆਪਣੀ ਹੈਗੇ ਨੇ ਰਿਲੇਟਿਵਸ ਹੀ ਹੈਗੇ ਨੇ।
ਹਾਂ ਨਾਲੇ ਸਕੂਲ ਨਾਲ ਵਿਚ ਪੜ੍ਹਦੇ ਨੇ ਬੱਚੇ ਓ- ਤੇ
ਹੋਰ?
ਹਾਂਜੀ।
ਦਿਨ ਚ
ਹੈਲੋ।
ਹਾਂਜੀ-ਹਾਂਜੀ, ਮੈਂ ਕਿਹਾ ਅੱਜ ਦਾ ਦਿਨ ਪਤਾ ਹੀ ਨਹੀਂ ਲੱਗਿਆ ਕਦੋਂ ਚੜਿਆ। ਅਜ ਦਾ ਦਿਨ ਤਾਂ ਇਦਾਂ ਈ ਨਿਕਲ ਗਿਆ।
ਬੀਜੀ-ਬੀਜੀ ਦਿਨ ਸੀ ਅਜ-
ਹਾਂਜੀ-ਹਾਂਜੀ।
ਠੀਕ ਆ।
ਹੂੰ।
ਹੋਰ ਕੋਈ ਸੀਰੀਅਲ ਵਗੈਰਾ ਵੇਖਦੇ ਹੋ ਟੀਵੀ ਤੇ ਕਿ ਨਈ ਏਦਾਂ ਈ
ਖਡੀ ਮੈਂ ਸ਼ੁਰੂ ਕੀਤਾ ਵਾ ਮੰਨਣਾ ਤਾਂ ਇੱਕ ਦੁਬਾਰਾ ਸਟਾਰਟ ਹੋਇਆ ਨਾ ਕਿਉਂਕਿ ਸਾਸ ਬੀ ਕਬੀ ਬਹੂ ਥੀ। ਓਈ ਦੇਖਦੇ ਸੀ ਹੁਣ ਥੋੜਾ ਮੰਮੀ ਬਿਮਾਰ ਸੀਗੀ ਹੁੰਦੀ ਪਿਛੇ ਜੇ ਤੇ ਓਦੇ ਕਰਕੇ ਤੇ ਫਿਰ ਦੇਖਿਆ ਨੀ ਗਿਆ ਕਾਫੀ ਪਿਛੇ ਚਲਾ ਗਿਆ।
ਅਛਾ-ਅਛਾ।
ਹੂੰ।
ਹਾਂ ਦੁਬਾਰਾ ਆ ਗਈ ਏ ਨਾ ਤੁਲਸੀ।
ਹਾਂਜੀ-ਹਾਂਜੀ।
ਹ ਰਾਜਨੀਤੀ ਛੋੜ ਆਈ ਹੈ ਨਾ ਹੁਣ ਇਧਰ ਆ ਗ ਫ ਦੁਬਾਰਾ ਸੀਲ ਠੀਕ ਹੈ, ਪਰ ਸਾਨੂੰ ਹਣ ਇੰਟਰਸਟ ਨੀ ਰਿਹਾ ਪਹਿਲੇ ਅੱਛਾ ਸੀ, ਸਭ ਤੋਂ ਪਹਿਲੇ ਜੋ ਨਾਟਕ ਸ਼ੁਰੂ ਤੋਂ ਹਿੱਟ ਹੋਇਆ।
ਕੇੜੈ ਵਲਾ?
ਸਈ ਏ ਕੇਓਕੀ ਸਾਸ ਵੀ ਕਬੀ ਬਹੂ ਥੀ। ਹਾਂ ਉਸ ਤੋਂ ਬਾਅਦ ਫਿਰ ਬਾਕੀ ਚੱਲਣੇ ਸ਼ੁਰੂ ਹੋ ਗਏ ਸਾਥੀਆਂ ਵਗੈਰਾ।
ਛੋਟੀ ਜ਼ਿਦਗੀ ਕਵੀ ਅੱਛਾ ਰਿਹਾ ਸੀਰੀ ਫੀਲ ਦੇਖੋ ਮਤਲਬ ਏਨੇ ਲੰਬੇ ਚੱਲਦੇ ਈ ਨੀ ਏਦੇ ਤੇ ਪਹਿਲੇ ਸੀਰੀਅਲ ਪਹਿਲੇ ਸੀਰੀਅਲ ਬਹੁਤ ਲੰਬੇ ਚੱਲਦੇ ਸੀ।
ਹੂੰ-ਹੂੰ। ਨਈ ਹੁਨ ਵੀ ਕਿਹੜਾ ਹੁਣ ਨਾਗਿਨ ਵੇਖਲੋ ਕਿਨੇ ਓਦੇ ਆ ਗਏ ਨੇ ਐਪੀ ਸੀਜਨ ਪਤਾ ਛੇਵਾਂ ਕਿ ਸੱਤਵਾਂ ਸੀਜਨ ਕੇ ਆਇਆ
ਅਛਾ-ਅਛਾ।
ਨਾ ਵੀ ਨਾ ਈ ਮਿਟਾਏ ਜਾਂਦੇ ਨੇ ਮੁੜ-ਮੁੜ ਕੇ।
ਹੂੰ।
ਸਟੋਰੀ ਨੀ ਬਣਾਦੇ ਹੈ ਕੁਛ ਬਾਸ ਇਕ-ਇਕ ਸੀਨ ਨੂੰ ਪਤਾ ਨੀ ਅੱਛਾ ਜੀ ਠੀਕ ਐ ਠੀਕ।